ਹੈਲੋ।
ਹਾਂਜੀ।
ਹਾਂਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ?
ਜੀ ਹੋਰ, ਹਾਂਜੀ-ਹਾਂਜੀ, ਤੁਸੀਂ ਦੱਸੋ ਕਿਵੇਂ ਹੋ?
ਵਧੀਆ-ਵਧੀਆ। ਹੋਰ ਕਾਰ ਸਭ ਪਰਿਵਾਰ ਠੀਕ ਨੇ। ਬਸ ਕੁਛ ਨਹੀਂ ਮੈਂ ਬੁਰਾ ਮੈਂ ਅੱਜ ਨਾ ਇਧਰ ਉਹ ਉਹ ਕੀ ਨਾਮ ਐ ਸਾਡੇ ਨਾ ਬਾਰਿਸ਼ ਹੋ ਰਹੀ ਬਹੁਤ ਜ਼ਿਆਦਾ। ਤੇ ਮੈਂ ਬਚ ਗੀ, ਮੈਂ ਬੜਾ ਬੁਰਾ ਡਿੱਗਣ ਰੱਖੀ ਸੀ।
ਅੱਛਾ ਜੀ, ਫਿਸਲਨ ਹੋ ਗਈ ਹੋਣੀ ਐ ਨਾ ਗ
ਹਾਂਜੀ, ਪਾਣੀ ਐ ਇਦ ਬੜਾ ਬੁਰਾ।
ਅੱਛਾ ਜੀ। ਥੋੜਾ ਛੱਤ ਵਗੈਰਾ ਤੋਂ ਆ ਗਿਆ ਹੋਣਾ ਕਿ ਨਹੀਂ ਵੈਸੇ ਆ
ਹਾਂਜੀ-ਹਾਂਜੀ, ਬਿਲਕੁਲ।
ਹਾਂ ਅੱਛਾ ਜੀ। ਉਹ ਤਾਂ ਹੈ ਹੀ ਅੱਜ ਕੱਲ ਨਾ ਜਿੰਨਾ ਮਰਜੀ ਮਤਲਬ ਵਧੀਆ ਪੱਕੀਆਂ ਪੁਆਲੋ ਪਤਾ ਨੀ ਕਿੱਦਾਂ ਤਾਂ ਚ ਸਾਡੇ ਏ ਆਪ ਪੀ-ਓ-ਪੀ ਵੀ ਹੋਈ ਦੀ ਸਭ ਕੁਛ ਹੋਇਆ। ਥੋੜੀ ਨਾ, ਥੋੜੀ ਜਿਹੀ ਚੋਦੀ ਹੈਗੀ ਏ। ਚੋਣ ਲੱਗ ਜਾਂਦੀ ਐ, ਹਾਂ ਪਾਣੀ ਆ ਜਾਂਦਾ। ਉਰ ਇੰਨਾ ਪੈਸਾ ਲਗਾਇਆ ਸਾਰਾ ਕੁਛ ਇੰਨਾ ਵਧੀਆ ਮਤਲਬ ਕਰਵਾਇਆ ਇਨੀ ਅੱਛ ਛੀ ਮਤਲਬ ਸੱਤ ਬਣੀ ਹੋਈ ਹੈ ਛੱਤ ਸਾਡੀ ਤੇ ਜੋ ਪਤਾ ਨੀ ਆ ਪੀ-ਓ-ਪੀ ਇੱਕ ਹੁੰਦਾ ਇੱਕ ਪਤਾ ਨੀ ਕੀ ਹੁੰਦਾ ਉਹ ਅਸੀਂ ਕਰਵਾਇਆ ਹੋਇਆ, ਤੇ ਉਹਦੇ ਨਾਲ ਵੀ ਮਤਲਬ ਫੇਰ ਵੀ ਪਾਣੀ ਆ ਰਿਹਾ ਪਤਾ ਨੀ ਕਿਵੇਂ ਤੇ ਸਾਡੇ ਆਪ ਬੜੀ ਚਿੱਕੜ ਹੋ ਜਾਂਦਾ ਐ ਸਾਰਾ। ਕਾਰ ਫੇਰ ਖ਼ਰਾਬ ਹੋ ਜਾਂਦਾ ਪੈਰ ਲੱਗ ਲੱਗ ਕੇ।
ਸਹੀ ਗੱਲ ਐ, ਬਿਲਕੁਲ ਬਿਲਕੁਲ ਸਾਡਾ ਆਈਓ ਹਾਲ ਐ, ਬਸ ਹੁਣ ਮੌਨਸੂਨ ਹੇਗਾ ਨਾ। ਹੁਣ ਕੰਟੀਨਿਊਸਲੀ ਪਾਣੀ ਆਈ ਜਾਂਦਾ ਪਿਆ ਆਈ ਜਾਂਦਾ ਪਿਆ।
ਹਾਂਜੀ, ਪਤਾ ਰਾਤ ਦੀ ਲੱਗੀ ਹੋਈ ਐ ਨਾ ਬਰਸਾਤ, ਆਪਣੇ ਇੱਧਰ ਤਾ ਰਾਤ ਦੀ ਲੱਗੀ ਹੋਈ ਐ ਸਾਡੇ ਤੇ ਇੱਧਰ। ਬਰਸਾਤ ਤੇ ਹੌਲੀ, ਹੌਲੀ, ਹੌਲੀ, ਸਗੋਂ ਜਿਹੜਾ ਤੇਜ਼ ਆਂਦੀ ਐ ਨਾ ਉਹਦਾ ਥੋੜਾ ਘੱਟ ਹੁੰਦਾ ਜਿਹੜੀ ਥੋੜ੍ਹੀ ਹਲਕੀ ਆਂਦੀ ਐ ਨਾ ਉਹ ਕਹਿੰਦੇ ਉਹ ਕਹਿੰਦੇ ਛੱਤਾਂ ਦੇ ਵਿੱਚ ਨਾ ਮਤਲਬ ਆਪਣਾ, ਤਸ ਜਾਂਦੀ ਐ।
ਬਿਲਕੁਲ-ਬਿਲਕੁਲ।
ਹਾਂ। ਚਲੋ, ਹੋਰ ਅੱਜ ਮੈਂ ਮੈਂ ਤੁਹਾਡੇ ਕੋਲੋ, ਮੈਂ ਸੁਣਿਆ ਤੁਸੀਂ ਬਰਿਆਨੀ ਬਹੁਤ ਅੱਛੀ ਬਣਾਨੇ ਓ। ਤੇ ਮੈਂ ਕਿਹਾ ਚੱਲ ਅੱਜ ਮੌਸਮ ਅੱਛਾ ਹੈਗਾ ਤੇ ਦੇਖਦੇ ਆ ਬਣਾ ਕੇ, ਤੇ ਮਤਲਬ ਕਿਵੇਂ ਬਣਾਣੇ ਓ ਤੁਸੀਂ
ਬਸ ਮੇਰੇ ਘਰ ਦੇ ਕੋਈ ਬੋਨਲੈਸ ਖਾਣਾ ਪਸੰਦ ਕਰਦੇ ਨੇ, ਤੇ ਕੋਈ ਹੋਰ ਹੀ ਜੋ ਬੋਨਸ ਵਾਲੇ ਖਾਣਾ ਪਸੰਦ ਕਰਦੇ
ਪਰ ਮੈਂ ਬੋਨਲੈਸ ਬਣਾਉਦੀ ਹਾਂ। ਪਹਿਲੇ ਬੋਨਲੈਸ ਹਾਂਜੀ, ਬੋਨਲੈਸ ਚਿਕਨ ਨੂੰ ਨਾ ਪਹਿਲੇ ਮੈਂ ਅਹ ਮਤਲਬ ਪਹਿਲੇ ਤਾਂ ਅਨੀਅਨ ਹੁੰਦੇ ਨਾ। ਜੋ ਪਿਆਜ ਹੁੰਦੇ ਨੂੰ ਪੂਰਾ ਬਰਾਉਨ ਕਰ ਤੇ ਫਰਾਈ ਕਰਕੇ ਸਾਈਡ ਚ ਰੱਖ ਦਿੰਦੀ ਹਾਂ। ਹਾਂਜੀ ਹਾਂਜੀ ਹੁਣ ਨਾ ਤਰੀ ਦੋ ਤਰੀਕੇ ਦੀ ਬਣਦੀਆਂ ਨੇ, ਜਾਂ ਤਾਂ ਤੁਸੀਂ ਮੀਟ ਨੂੰ ਪਹਿਲੇ ਸੀਟੀ ਲਵਾ ਲਓ। ਜੋ ਚਿਕਨ ਹੁੰ ਉਹਨੂੰ ਸਿਟੀ ਲਵਾ ਲਓ ਕੁੱਕਰ ਦੇ ਵਿਚੇ। ਅਗਰ ਤੁਸੀਂ ਉਹਨੂੰ ਸਟੀ ਨਹੀਂ ਲਵਾਉਣੀ ਜਾਂ ਕੜਾਈ ਚ ਪਕਾ ਲੋ। ਮੈਂ ਪਿਛਲੇ ਤੋਂ ਪਿਛਲੀ ਵਾਰ ਸਿਟੀ ਲਵਾਈ ਸੀ। ਪਿਛਲੀ ਵਾਰ ਮੈਂ ਕੜਾਈ ਚ ਹੀ ਬਣਾ ਲਿਆ ਸੀ। ਤੇ ਹਾਂਜੀ ਬੜੀ ਜਲਦੀ ਬਣ ਜਾਂਦਾ, ਬੋਨਲੈਸ ਬਹੁਤ ਜਲਦੀ ਬਣਦਾ ਚਿਕਨ ਕੜਾਹੀ ਚ ਮੈਂ ਪਹਿਲੇ ਹੀ ਤੜਕਾ ਲਗਾ ਲਯਾ ਸਿੰਪਲ ਜਾ ਥੋਮ, ਅਦਰਕ ਪਾ ਕੇ ਪਿਆਜ ਤਾਂ ਮੈਂ ਚਲੋ ਅਲੱਗ ਹੀ ਕਰ ਕਰਤੇ ਟਮਾਟਰ ਵੀ ਪਾ ਤਾ ਵਿੱਚ
ਹਾਂਜੀ ਇਹ ਵੀ ਹਾਂ ਇਹ ਵੀ ਠੀਕ ਹੈ, ਥੋੜਾ ਜਿਹਾ ਆਪਾਂ ਉਹ ਕਰਾਂਗੇ ਨਾ ਉਹਦੇ ਵਿੱਚ ਨਾ ਥੋੜਾ ਲੂਣ ਮਿਰਚ ਅੱਛੀ ਤਰਾਂ ਤਰਸ ਜਏ
ਸਹੀ ਹੈ, ਸਹੀ ਹੈ-ਸਹੀ ਹੈ ਹੂ ਤੇ ਉਹ ਕੀ ਨਾਮ ਹੈ ਬਸ ਪਾਣੀ ਪਾ ਤਾ ਤੇ ਹੋਰ ਵੀ ਏਟੀ ਪਰਸੈਂਟ ਕਰਨਾ ਏਟੀ ਪਰਸੈਂਟ ਅਸੀਂ ਹੰਡਰੇਡ ਪਰਸੈਂਟ ਨੀ ਪਕਾਣਾ ਏਟੀ ਪਰਸੈਂਟ ਪਕਾਨਾ ਪਿਛਲੀ ਵਾਰ ਤਾਂ ਬੜੀ ਸਵਾਦ ਬਣੀ ਸੀ ਹੁਨ ਬਹੁਤ ਟਾਈਮ ਹੋ ਗਿਆ ਬਣਾਏ-ਬਣਾਏ ਨੀ ਉਸ ਤੋਂ ਬਾਅਦ ਤੇ ਫਿਰ ਉਸ ਤੋਂ ਬਾਅਦ ਵਿੱਚ ਚਾਵਲ ਪਾ ਤੇ ਤੇ ਬਸ ਤੁਸੀਂ ਹੋਰ ਮਸਾਲੇ ਪਾਣੇ ਪਾਲੋ। ਬਰਿਆਨੀ ਮਸਾਲਾ ਪਾਣਾ ਬਰਿਆਨੀ ਮਸਾਲਾ ਪਾ ਲੋ ਕਈ ਨਹੀਂ ਪਾਉਂਦੇ, ਕਈ ਪਾਓ ਭਾਜੀ ਮਸਾਲਾ ਪਾਉਂਦੇ ਨੇ, ਪਾਓ ਭਾਜੀ ਮਸਾਲਾ ਪਾ ਲਉ ਤੇ ਬਸ ਉਸ ਤੋਂ ਬਾਅਦ ਫਿਰ ਤੁਸੀਂ ਚੈਕ ਕਰਲੋ ਹੋ ਜਾਏਗਾ ਉੱਪਰ ਫਿਰ ਤੁਸੀਂ ਉਹ ਪਾਲੋ ਕੀ ਨਾਮ ਦੇਸੀ ਘਿਓ ਦੇ ਦੋ, ਤਿੰਨ ਚਮਚ ਪਾਲੋ ਪੁਦੀਨਾ ਪਾ ਦੋ ਬੜਾ ਸਵਾਦ ਲੱਗਦਾ ਫਿਰ ਉੱਪਰ ਜੋ ਤੁਸੀਂ ਅਨੀਅਨ ਕਿੱਤੇ ਸੀ ਕਰੰਚੀ ਉਹ ਪਾਲੋ ਉੱਥੇ ਬਹੁਤ ਸਵਾਦ ਬਣਦੀ ਹੈ ਬਿਰਿਆਨੀ ਹਾਂਜੀ
ਤਾਂ ਉਹ ਦਿਖਾਉਂਦੇ ਆ ਨਾ ਵੀ ਆਪਾਂ ਇੱਕ-ਇੱਕ ਮਤਲਬ ਵੀ ਜਿਵੇਂ ਆਪਾਂ ਥੋੜਾ ਥੱਲੇ ਆਪਣਾ ਮੀ ਮਤਲਬ ਜੋ ਹੈ ਹਾਂ ਚਿਕਨ ਵਗੈਰਾ ਰੱਖ ਲਓ। ਫਿਰ ਉਸ ਤੋਂ ਬਾਅਦ ਇੱਕ ਚਾਵਲ ਦੂਸਰੇ ਬਣ ਨੇ ਇੱਕ ਉਹ ਬਣਾਉਂਦੇ ਨਾ ਵੀ ਫਿੱਕੇ ਚਾਵਲ ਬਣਾਉਂਦੇ ਨੇ
ਉਹ ਦਮ ਬਰਿਆਨੀ ਆਉਂਦੀ ਏ। ਜੀ ਜੀ ਉਹ ਵੀ, ਉਹ ਵੀ ਮੈਂ ਕਦੀ ਵੈਸੇ ਬਣਾਏ ਨਹੀਂ ਮੇਰੀ ਦੇਵਰਾਨੀ ਬਣਾਉਂਦੀ ਹੈ। ਉਹ ਵੀ ਪ੍ਰੋਸੀਜਰ ਬਹੁਤ ਵੱਡਾ ਵੇ ਪਰ ਮੈਂ ਕਦੇ ਕੋਸ਼ਿਸ਼ ਵੀ ਨਹੀਂ ਕੀਤੀ ਪਰ ਸਵਾਦ ਹੁੰਦੀ ਹੈ ਉਹ ਵੀ। ਹਾਂਜੀ ਉਹਦਾ
ਤਾਂ ਅਸੀ ਵੀ ਨੀ। ਕਹਿੰਦੇ ਫਿਰ ਉਸ ਤੋਂ ਬਾਅਦ ਇੱਕ ਲੇਅਰ ਤੁਸੀਂ ਚਾਵਲ ਦੀ ਪਾ ਦੋ ਫਿਰ ਉਸਦੇ ਉੱਪਰ ਦੇਸੀ ਘਿਓ ਪਾ ਦੋ। ਫਿਰ ਉੱਪਰ ਫਿਰ ਆਪਣਾ ਵੀ ਚਿਕਨ ਵਗੈਰਾ ਪਾਲੋ, ਫਿਰ ਮਤਲਬ ਏਦਾਂ ਕਰਕੇ ਪਰ ਬਣਾਇਆ ਨਹੀਂ। ਮੈਂ ਕਿਹਾ ਚੱਲ ਤੁਹਾਨੂੰ ਪੁੱਛਣੀ ਆ ਵੀ
ਨਹੀਂ ਉਹ ਬੜਾ ਆਸਾਨ ਉਹ ਵੀ ਆਸ ਆਸਾਨ ਵੀ ਨਹੀਂ ਹੈ ਉਹ ਵੀ ਔਖੀ ਉਹਦੇ ਚ ਕੀ ਕਰਨਾ ਪਹਿਲੇ ਤੁਸੀਂ ਬੜੇ ਸਾਰੇ ਪਿਆਜ਼ਾਂ ਨੂੰ ਪਹਿਲੇ ਅਲੱਗ ਕਰ ਦੋ। ਠੀਕ ਹੈ ਫਿਰ ਹੁਣ ਜੋ ਮੈਂ ਤੁਸੀ ਜੋ ਸਿੰਪਲ ਕਿਹਾ ਨਾ ਕਿ ਬੋਨਲੇੈਸ ਚਿਕਨ ਸਫੇਦ ਵਾਈਟ ਵਾਈਟ ਹੋਏਗਾ। ਉਹਦੇ ਚ ਸਾਰੇ ਮਸਾਲੇ ਪਾ ਦੇਣੇ ਨੇ। ਪੂਰਾ ਚਿਕਨ ਬਣੇਗਾ ਪੂਰਾ ਚਿਕਨ ਦਹੀਂ ਪਾ ਕੇ ਹਾਂਜੀ ਉਹ ਅਨੀਅਨ ਟਮਾਟਰ ਪੂਰਾ ਪੂਰਾ ਮੀਟ ਬਣੇਗਾ ਉਹ। ਹਾਂਜੀ ਹਾਂ, ਹਾਂਜੀ ਜਿਵੇਂ ਸਬਜ਼ੀ ਵਿਚ ਕਹਿੰਦਾ ਅਸੀਂ ਮੀਟ ਬਣਾਦੇ ਹਾਂ, ਨਾ ਉਵੇਂ ਹੀ ਪੂਰਾ ਮੀਟ ਬਣੇਗਾ, ਫਿਰ ਉਸ ਤੋਂ ਬਾਅਦ ਇੱਕ ਪਾਸੇ ਸਾਈਡ ਚ ਉਹ ਚ ਖੜੇ ਮਸਾਲੇ ਬਹੁਤ ਜ਼ਿਆਦਾ ਪੈਂਦੇ ਨੇ, ਉਹ ਇਕ ਦਮ ਬਰਿਆਨੀ ਚ ਉਹ ਮੀਟ ਚ ਵੀ ਖੜੇ ਮਸਾਲੇ ਪਾਣੇ ਨੇ, ਫਿਰ ਦੂਸਰੇ ਪਾਸੇ ਅਸੀਂ ਚੋਲਾਂ ਨੂੰ ਵੀ ਬੋਇਲ ਕਰਨਾ। ਨਾਈਨਟੀ ਫਾਈਵ ਪਰਸੈਂਟ, ਹਾਂ ਉਹਦੇ ਵੀ ਬੜੇ ਮਸਾਲੇ ਪਾਣੇ ਨੇ।
ਜੇ ਏਟੀ ਆਪਾਂ ਚਿਕਨ ਨੂੰ ਕਰਨਾ, ਤੇ ਨਾਈਨਟੀ ਫਾਈਵ ਹਾਂ।
ਇੱਥੇ ਚਿਕਨ ਵੀ ਪੂਰਾ, ਇੱਥੇ ਚਿਕਨ ਵੀ ਪੂਰਾ ਬਣੇਗਾ, ਨਾਈਨਟੀ ਫਾਈਵ ਪਰਸੈਂਟ, ਹਾਂ। ਇੱਥੇ ਨਾਈਨਟੀ ਫਾਈਵ ਪਰਸੈਂਟ ਚਿਕਨ ਪੂਰਾ, ਉਥੇ ਕਿਉਂਕਿ ਚਾਵਲ ਉਬਲਦੇ ਪਏ ਨੇ ਔਲਰੇਡੀ। ਜੀ ਉਹ ਬਣ ਚੁੱਕੇ ਨੇ, ਹਾਂਜੀ-ਹਾਂਜੀ।
ਹੁਣ ਦੱਸ ਰਹੀ ਨਾ, ਹਾਂ।
ਹਾਂਜੀ ਇਕਦਮ ਬਰਿਆਨੀ, ਇਹ ਨਾਈਨਟੀ ਫਾਈਵ ਪਰਸੈਂਟ ਇਹ ਵੀ ਬਣੇਗਾ, ਤੇ ਨਾਈਨਟੀ ਫਾਈਵ ਪਰਸੈਂਟ ਉਹ ਬਣਨਗੇ। ਫੇਰ ਹੁਣ ਹੋਏਗਾ ਕੰਮ, ਚਿਕਨ ਦਾ ਉਹਦਾ ਕੰਮ, ਉਹ ਵਾਲਾ ਹਾਫ- ਹਾਫ, ਜਦੋਂ ਅਸੀ ਕਹਿ ਰਹੇ, ਫੇਰ ਇੱਕ ਵੱਡਾ ਭਾਂਡਾ ਲੈਣਾ, ਥੋੜਾ ਜਿਹਾ ਘਿਓ ਪਾ ਲੋ ਤੁਸੀਂ, ਫੇਰ ਚਿਕਨ ਦੀ ਲੇਅਰ, ਫੇਰ ਪਰ ਫਿਰ ਤੁਸੀਂ ਉਹੀ, ਆਪਣਾ ਕੀ ਨਾਮ ਹੈ ਚਾਵਲ ਅਗਰ ਤੁਸੀਂ ਉਹਦੇ ਉੱਪਰ ਕੇਸਰ ਪਾਣਾ ਚਾਹੁੰਦੇ ਹੋ, ਕੇਸਰ ਪਾ ਮੇਰੀ ਦੇਵਰਾਨੀ ਨੇ ਕੇਵੜਾ ਪਾਂਦੀ ਏ, ਕੇਵੜਾ ਮੈ ਬਹੁਤ ਗੰਦਾ
ਹਾਂ-ਹਾਂ, ਨਹੀਂ-ਨਹੀਂ ਉਹ ਨੀ ਹੈ, ਸਾਨੂੰ ਸਾਡੇ ਆਪ ਸਾਡੇ ਨੀ ਪਸੰਦ ਕਰਦੇ, ਸਾਡੇ ਆਪ।
ਮੈ ਵੀ ਨਹੀਂ ਪਸੰਦ ਕਰਦੀ, ਬਿਲਕੁਲ ਵੀ ਨਹੀਂ, ਕਲਰ ਕੋਈ ਕਲਰ ਪਾਂਦਾ ਉਹ ਪਾਲੋ। ਫੇਰ ਉਸ ਤੋਂ ਬਾਅਦ ਘਿਓ ਦਾ ਇੱਕ ਚਮਚ ਪਾ ਲੋ, ਫਿਰ ਉੱਪਰ ਮੀਟ ਪਾ ਦੋ, ਫਿਰ ਚਾਵਲ ਦਾ ਪੁਦੀਨਾ ਪਾਣਾ ਬੜਾ ਸਾਰਾ ਵਿੱਚ, ਪੁਦੀਨਾ ਮਸਟ ਹੈ, ਹਾਂ ਐ ਇਕਦਮ ਬਰਿਆਨੀ ਚ ਪੁਦੀਣਾ ਬਹੁਤ ਜ਼ਰੂਰੀ ਐ, ਫੇਰ ਉੱਪਰ ਤੁਸੀਂ ਆਪਣੇ ਜੋ ਪਿਆਜ ਤੁਸੀ ਤੁਸੀਂ ਪਿਆਜ਼ ਪਾ ਲੋ, ਫਿਰ ਉਹਨੂੰ ਨਾ ਦਮ ਬਰਿਆਨੀ ਕੀ ਏ, ਬਿਲਕੁਲ ਤੀਰੇ ਸੇਕ ਤੇ ਰੱਖ ਦੇਣੀ ਐ। ਤੇ ਉਹਨੂੰ ਕੱਜ ਦੇਣੀ ਐ, ਤੇ ਪੂਰੇ ਆਟੇ ਉਟੇ ਲਾ ਕੇ ਨਾ ਪੂਰਾ ਤਾਂਕਿ ਵਿੱਚੋਂ ਨਾ
ਜਾਂ ਉਹਨੂੰ ਉੱਪਰ ਮਤਲਬ ਹਾਂ, ਜਾਂ ਭਾਰ ਦੇਦੇ। ਉੱਪਰ ਕੋਈ ਮਤਲਬ ਭਾਰੀਆਂ- ਭਾਰੀਆਂ ਚੀਜ਼ਾਂ ਰੱਖਦੇ, ਹਾਂ।
ਫਲੇਵਰ ਤੁਹਾਨੂੰ ਪਤਾ ਹੋਏਗਾ ਸਮੋਕੀ ਫਲੇਵਰ, ਅਸੀਂ ਕਿਵੇਂ ਦੇਨੇ ਹਾਂ, ਕੋਲੇ ਨੂੰ ਬਾਲ ਕੇ ਚੰਗੇ ਤਰੀਕੇ ਕਹਿ ਨਾ ਹਾਂ ਵਿੱਚੇ ਪਾ, ਬਸ ਉਹ ਫਿਰ ਪਈ ਰਹੇ ਪੰਦਰਾਂ ਵੀਹ ਮਿੰਟ, ਉਹ ਪਈ ਰਹੇਗੀ, ਉਹ ਜੋ ਨਾਈਨਟੀ ਫਾਈਵ ਪਰਸੈਂਟ ਚਿਕਨਜ਼ ਨਾਈਨਟੀ ਫਾਈਵ ਪਰਸੈਂਟ ਜੋ ਚਾਵਲ ਸਨ, ਉਹ ਦੋਨੋਂ ਹੀ ਗਲ ਜਾਣਗੇ।
ਹਾਂ, ਵੀ ਪੰਦਰਾਂ ਵੀਹ ਮਿੰਟ ਨੂੰ ਆਪਾਂ ਉਹਨੂੰ ਰੱਖਦੀਏ, ਮਤਲਬ ਥੋੜੇ ਸੇ ਘੱਟ ਸੇਕ ਤੇ, ਹਾਂ। ਬਸ ਫਿਰ ਜਿਹੜਾ ਉਹ ਪੰਜ ਪ੍ਰਸੈਂਟ ਸਾਡਾ ਰਹਿ ਗਿਆ, ਉਹ ਫੇਰ
ਹਾਂਜੀ, ਉਹ ਦੋਨੋ ਪੱਕ ਜਾਣਗੇ ਬਿਲਕੁਲ-ਬਿਲਕੁਲ, ਬਣਾਵਾਂਗੇ ਜ਼ਰੂਰ। ਥੋੜਾ ਵੱਡਾ ਪ੍ਰੋਸੀਜਰ ਐ, ਡਰ ਲੱਗਦਾ ਬਹੁਤ।
ਡਰਨਾ ਨਹੀਂ, ਕੋਈ ਗੱਲ ਨੀ ਉਹ ਤੇ ਆਪਾਂ ਜਦੋਂ ਆਪਣਾ ਹੱਥ ਇੱਕ ਵਾਰੀ ਬਣਾਣ ਲੱਗ ਜੇ ਨਾ, ਆਪਣਾ ਹੱਥ ਖੁੱਲ ਜਾਂਦਾ ਫਿਰ। ਕਿਉਂਕਿ ਗ਼ਲਤੀ, ਥੋਡੀ ਗ਼ਲਤੀ ਕਰਕੇ ਹੀ ਸਾਡਾ ਆ ਮਤਲਬ ਸੀਂ ਕਈ ਅੱਜ ਸਾਡੇ ਕੋਲ ਥੋੜਾ ਗਲਤ ਹੋਏਗਾ, ਕੱਲ੍ਹ ਨੂੰ ਹੋਰ ਨੂੰ ਸਾਰਾ ਬੈਸਟ
ਹਾਂਜੀ, ਪਲਾਓ ਥੋੜੇ ਮੈਨੇ ਈਜੀ ਈਜ਼ੀ ਲੱਗਦਾ ਐ, ਤੇ ਹੋਰ ਸੁਵਾਦ ਵੀ ਲੱਗਦੇ ਨੇ ਮੇਰੇ ਘਰਦਿਆਂ ਨੂੰ, ਕਿਉਂਕਿ ਉਹਦੇ ਨਾਲ ਮੈਂ ਚਟਨੀ ਵੀ ਬਣਾ ਲੈਂਨੀ ਹਾਂ, ਥੋਮ ਦੀ।
ਹਾਂ ਬੁਣਾ ਹੈ, ਤੇ ਉਹ ਵੀ ਆਪਾਂ ਬਾਅਦ ਵਿੱਚ ਵੀ ਰਲਾਣਾ ਈ ਏ, ਤੇ ਇਹ ਪਹਿਲੇ ਰਲ ਗਿਆ ਇਹੀਓ ਤਾਂ ਹੈ, ਹਾਂ। ਹਾਂ ਵੀ ਨਾਲ ਕੋਈ ਆਪਣਾ ਚਟ ਦਹੀਂ ਵਗੈਰਾ ਵੀ ਕਹਿੰਦੇ, ਵੀ ਟਮਾਟਰ ਪਿਆਜਾਂ ਵਾਲੀ ਦਹੀਂ ਬਣਾਂਦੇ ਐ।
ਹਾਂ ਉਹ ਵੀ ਬਣੇਗੀ, ਹਾਂ ਇਹ ਵੀ ਬ ਇੱਕ ਯਖਣੀ ਪਲਾਵ ਵੀ ਚੱਲਦਾ ਪਿਆ ਅੱਜ-ਕੱਲ੍ਹ, ਤੇ ਮੈਂ ਆਪਣੇ ਹਸਬੈਂ ਡ ਦੇ ਮਗਰ ਪਈਦੀ ਆ ਮੈਂ, ਜਖਣੀ ਪਲਾਵ ਵੀ ਬਣਾਣਾ ਹੋਵੇ, ਉਹ ਜਖਣੀ ਪਲਾਓ ਦਾ ਪਤਾ ਕੀ ਕੀ ਪ੍ਰੋਸੀਜਰ ਹੈਗਾ, ਬੜੀ ਸਿੰਪਲ ਨੇ, ਤੁਸੀਂ ਸਿੰਪਲ ਨਾ ਤੁਸੀਂ ਨਾ ਜੀਵੇ ਨਾ ਅਹ ਚਿਕਨ ਵਗੈਰਾ ਪਾ ਦੋ ਪਾਣੀ ਪਾ ਦੋ ਉਬਾਲਣਾ ਹੈ ਚਿਕਨ ਨੂੰ
ਠੀਕ ਹੈ।
ਠੀਕ ਉਹ ਸਾਰੇ ਖੜੇ ਮਸਾਲੇ ਲੰਬੇ- ਲੰਬੇ, ਮੋਟੇ -ਮੋਟੇ ਪਿਆਜ ਪਾ ਦੇ ਨੇ ਉੱਪਰ ਮੋਟੇ- ਮੋਟੇ ਥੋਮ ਸਭ ਕੁਛ ਵਿੱਚ ਹੀ ਤੇ ਯ ਉਹ ਦਹੀਂ ਪਾਉਣੀ ਬੜੀ ਸਾਰੀ ਉਹ ਮਸਾਲੇ ਖੜੇ ਵੀ ਪਾ ਦੇਣੇ ਨੇ ਇੱਕ ਪਾਸੇ ਚਕਨ ਨੂੰ ਬਲਦਾ ਪਿਆ ਤੁਸੀਂ ਉਹਨੂੰ ਨਾ ਉਹ ਨੀ ਕਰਨਾ ਸੋਟੇ ਨੀ ਕਰਨਾ ਉਹਨੂੰ ਪਿਆਜਾਂ ਨੂੰ ਟਮਾਟਰ ਨੂੰ ਬਰਾਉਨ ਨੀ ਕੱਚਾ ਸਭ ਕੁਛ
ਠੀਕ ਕੱਚਾ ਸਭ ਕੁਛ ਠੀਕ ਹੈ।
ਕੱਚਾ ਫੇਰ ਇਹ ਹਾਂਜੀ ਫੇਰ ਇੱਕ ਪਾਸੇ ਚਾਵਲ ਰੱਖ ਫੇਰ ਉਹ ਚਿਕਨ ਕੱਢ ਕੱਢ ਕੇ ਨਾ ਪੀਸ ਵਿੱਚ ਪਾ ਦੇ ਨੇ ਜੋ ਉਹਨ ਨੂੰ ਪਾਣੀ ਨੂੰ ਭੁੰਨਦੇ ਨੇ ਸਾਰਾ
ਠੀਕ ਹੈ।
ਉਹ ਸਾਰਾ ਮਸਾਲੇ ਉੱਪਰ ਆ ਜਾਏ ਹਾਂ ਹਾਂਜੀ ਹਾਂਜੀ ਉਹ ਭੁੰਨ ਹੈ ਬਸ ਉਹੀ ਅੱਖਰ ਨੀ ਪਲਾਓ ਬਣ ਗਏ ਮੈਂ ਉਹ ਵੀ ਕਹਿੰਦੇ ਵੀ ਸੀ ਹਸਬੈਂਡ ਨੂੰ ਬਣਾਉਣਾ ਦੇਖ
ਹਾਂ ਚਲੋ ਅੱਜ ਕੱਲ ਮੌਸਮ ਤੇ ਅੱਛਾ ਵਧੀਆ ਖਾਣ ਦਾ ਮੌਸਮ ਹੈ। ਲੇਕਿਨ ਬਰਸਾਤ ਮਤਲਬ ਲਾਈਟ ਵਗੈਰਾ ਬੜਾ ਤੰਗ ਕਰਦੀ ਹੈ ਨਾ ਦੋ ਕਨੀਆਂ ਆ ਜਾਂਦੇ ਲਾਈਟ ਚਲੀ ਜਾਂਦੀ ਏ ਇਸ ਕਰਕੇ ਥੋੜਾ ਮਨ ਉਹ ਹੋ ਜਾਂਦਾ ਤੇ ਪੱਖੇ ਪੁੱਖੇ ਬੰਦ ਹੋ ਜਾਂਦੇ ਆ ਫੇਰ ਗਰਮੀ ਚ ਰਸੋਈ ਚ ਖੜਨ ਤੇ ਜੀਅ ਨੀ ਕਰਦਾ ਫੇਰ ਇਹ ਤੋਂ ਬੰਦਾ ਕਹਿੰਦਾ ਵੀ ਲ ਖਾਣਾ ਬਣਾ ਲਈਏ ਹਾਂ ਤੇ ਹਾਂਜੀ ਚਲੋ ਹੋਰ ਬੱਚੇ ਗਏ ਸਕੂਲ?
ਹਾਂਜੀ ਬੱਚੇ ਦਾ ਆਉਣ ਦਾ ਟਾਈਮ ਹੋ ਗਿਆ ਬਸ ਆਉਣ ਵਾਲੇ
ਅੱਛਾ ਕੋਈ ਨੀ ਅਸੀਂ ਵੀ ਮੈਂ ਫਿਰ ਦੇਖਾਂਗੀ ਬਰਿਆਨੀ ਵੀ ਬਣਾ ਕੇ ਤੇ ਬਣਾਵਾਂਗੀ ਹਾਂ। ਹਾਂਜੀ ਕੋ ਨੀ ਵਧੀਆ ਲੱਗਿਆ ਸਗੋਂ ਤੁਹਾਡੇ ਨਾਲ ਗੱਲ ਕਰਕੇ ਕੋਈ ਨੀ ਮੈਂ ਬਣਾਵਾਂਗੀ ਫੇਰ ਤੁਹਾਨੂੰ ਫੋਨ ਕਰਾਂਗੀ ਮੈਨੂੰ ਕਿਹੋ ਜਿਹੀ ਬਣੀ
ਹਾਂਜੀ ਠੀਕ ਹੈ ਜੀ ਸ ਸਤਿ ਸ੍ਰੀ ਅਕਾਲ।